ਹੈਲੋ। ਸਤਿ ਸ੍ਰੀ ਅਕਾਲ ਹੋਰ ਦੱਸੋ ਕੀ ਹਾਲ ਏ।
ਬਸ ਵਧੀਆ-ਵਧੀਆ, ਤੁਸੀਂ ਸੁਣਾਓ ਕੀ ਹਾਲ ਨੇ ਤੁਹਾਡੇ?
ਮੇਰੇ ਤੇ ਵਧੀਆ ਹੀ ਏ ਹੋਰ ਕੀ ਕਰਦੇ ਪਏ ਸੀ?
ਕੁਛ ਨਹੀਂ, ਹਾਂ ਬੈਠੀ ਹੋਈ ਸੀ ਵੇਹਲੀ ਕੀ ਕਰਨਾ ਮੈਂ।
ਹਾਂਜੀ, ਸਹੀ ਕਹਿ ਰਹੇ ਹੋ ਤੁਸੀਂ ਵੇਲੇ ਕੀ ਕਰਨਾ ਤੁਸੀਂ ਸਾਰਾ ਦਿਨ ਵੇਲੇ ਹੀ ਰਹਿੰਦੇ ਹੋ।
ਹਾਂ, ਬਸ ਇਨਾ ਕੋਈ ਕੰਮ ਹੈ ਹੀ ਨਹੀਂ।
ਹਾਂਜੀ, ਸਹੀ ਕਹਿ ਰਹੇ ਹੋ। ਹਾਂ, ਸਹੀ ਕਹਿ ਰਹੇ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਹੋਰ ਕਿਆ।
ਹਾਂ, ਤੁਹਾਡੇ ਪਿੱਛੋਂ ਆਵਾਜ਼ ਆ ਰਹੀ ਕੋਈ। ਅੰਕਲ ਜੀ, ਜਿਵੇਂ ਐਵੇਂ ਲੱਗ ਰਿਹਾ, ਲੜ ਰਹੇ ਨੇ।
ਨਹੀਂ-ਨਹੀਂ ਉਹ ਨਾ ਮੈਂ ਜਰਾ ਗਲੀ ਚੋਂ ਨਿਕਲਦੀ ਸੀ ਤੇ ਤੁਹਾਨੂੰ ਪਤਾ ਹੀ ਹੈ ਗਲੀ ਤੇ ਕਾਫੀ ਜਿਨੇ ਹੁੰਦੀ ਏ। ਹਾਂਜੀ, ਤੇ ਉਹਨਾਂ ਦੀ ਆਵਾਜ਼ ਆਉਂਦੀ ਹੈ।
ਹੋਰ ਸੁਣਾਓ, ਤੁਸੀਂ ਕੀ ਕਰ ਰਹੇ ਸੀ?
ਮੈਂ ਕੁਛ ਨੀ ਬਸ ਉਹੀ ਸਮਾਨ ਲੈਣ ਆਈ ਦੀ ਸੀ। ਤੇ ਘਰੇ ਹੀ ਜਾ ਰਹੀ ਸੀ, ਉ-ਉ ਬਣਾਣਾ ਠੀਕ ਅਜ।
ਕਿ ਬਣਾਣਾ ਸੀਂ?
ਬਿਸਕੌਕ ਚੀਜ਼ ਕੇਕ ਬਨਾਨਾ ਸੀ। ਠੀਕ, ਤੇ ਓਦਾ ਹੀ ਸਮਾਨ ਲੈਣ ਆਈ ਸੀ ਮੈਂ।
ਅੱਛਾ, ਬਿਸਕੌਕ ਚੀਜ਼ ਕੇ ਬਿਸਕੌਕ ਚੀਜ਼ ਕੇਕ ਬਣਾਉਣ ਲੱਗੇ ਹੋ।
ਹਾਂਜੀ। ਠੀਕ ਹੈ।
ਕਿਵੇਂ ਬਣਾਉਂਦੇ ਹੋ?
ਹੂੰ।
ਹੈਲੋ।
ਹੈਲੋ।
ਜੀ।
ਹਾਂਜੀ।
ਹੈਲੋ।
ਹੈਲੋ, ਹਾਂਜੀ।
ਤੁਹਾਡੇ ਪਿੱਛੋਂ ਬਹੁਤ ਗਾਲੀ ਗਲੋਚ ਹੋ ਰਹੀ ਹੈ। ਨਹੀਂ।
ਅੱਛਾ ਜੀ, ਉਹਦੇ ਨਾਲ ਉਹਨਾਂ ਨਾਲ ਹੀ ਗੱਲ ਕਰਨੀ ਮੇਰੇ ਨਾਲ ਤੁਹਾਨੂੰ ਬੜੀ ਪਈਦੀ ਹੈ ਸਾਡੇ ਘਰ